ਸਸ ਸ਼੍ਰੀ ਅਕਾਲ ਜੀ।
ਹਾਂਜੀ, ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਓ?
ਸਭ ਵਧੀਆ ਤੁਸੀਂ ਆਪਣਾ ਸੁਣਾਓ।
ਅਸੀਂ ਵਧੀਆ ਹੋਰ ਕੀ ਕਰਦੇ ਸੀ।
ਕੁਛ ਨਹੀਂ ਬਸ ਵਿਹਲੇ ਕੰਮ ਕੁਮ ਨਿਪਟਾ ਕੇ।
ਅੱਛਾ, ਅੱਛਾ ਆ ਚਲੋ ਠੀਕ ਆ।
ਹਾਂ ਆਹ ਤੁਸੀਂ ਆਪਣਾ ਦੱਸੋ ਕਰੋ ਬਾਰ ਸਭ ਠੀਕ।
ਹਾਂਜੀ, ਹਾਂਜੀ ਘਰੇ ਤਾਂ ਸਭ ਠੀਕ ਨੇ ਵੈਸੇ ਤੁਸੀਂ ਕਦੇ ਸ਼ੋਪਿੰਗ ਵਗੈਰਾ ਕਰਦੇ ਹੁਂਦੇ ਓ ਔਨਲਾਈਨ ਔਫਲਾਈਨ।
ਹਾਂਜੀ।
ਤਾਂ ਪ੍ਰੋਡਕਟਸ ਵਗੈਰਾ ਕਿੱਦਾਂ ਦੇ ਮਿਲ ਜਾਂਦੇ ਆ ਤੁਹਾਨੂੰ।
ਵਧੀਆ।
ਅੱਛਾ ਬਟ ਮੈਂ ਨਾ ਮੇਸ਼ੋ ਤੋਂ ਐਕਚੁਲੀ ਔਡਰ ਕੀਤਾ ਸੀ ਦੋ ਤਿੰਨ ਦਿਨ ਪਹਿਲੇ ਹ
ਹਾਂਜੀ।
ਤੇ ਮਤਲਬ ਜਿਵੇਂ ਦੀ ਮੈਨੂੰ ਟੀ ਸ਼ਰਟ ਚਾਹੀਦੀ ਸੀ, ਓਦਾਂ ਦੀ ਮੈਨੂੰ ਟੀ ਸ਼ਰਟ ਨੀ ਮਿਲੀ ਮਤਲਬ ਮਟੀਰੀਅਲ ਉਹਨਾਂ ਨੇ ਕੁਛ ਹੋਰ ਦਿਖਾਇਆ ਤੇ ਆਹ ਕੁਛ ਹੋਰ ਗਿਆ।
ਹਾਂਜੀ।
ਹਾਂਜੀ, ਤੇ ਇਸ ਕਰਕੇ ਫਿਰ ਮੈਂ ਓਨਲਾਈਨ ਸ਼ੋਪਿੰਗ ਵਗੈਰਾ ਤੇ ਨਾ ਟਰਾਸਟ ਨੀ ਕਰਦੀ।
ਹੈ ਦੇਖੋ ਮੈਂ ਤੋਂ ਜ਼ਿਆਦਾਤਰ ਫਲਿੱਪਕਾਰਟ ਜਾਂ ਮਿੰਤਰਾ ਯੂਜ ਕਰਦੀ ਆ। ਮੈਨੂੰ ਉਹੀਓ ਬੈਸਟ ਲੱਗਦੇ ਮੇਰਾ ਦੇਖੋ ਮੀਸ਼ੋ ਤੇ ਮੇਰੇ ਨਾਲ ਵੀ ਏਦਾਂ ਹੀ ਹੋਇਆ ਸੀ, ਪ੍ਰੋਡਕਟ ਦਿਖਾਉਂਦੇ ਕੁਛ ਹੋਰ ਨੇ ਕਦੀ ਕਦੀ ਤੋਂ ਕਦੀ, ਕਦੀ, ਕਦੀ, ਕਦੀ ਪ੍ਰੋਡਕਟ ਵਧੀਆ ਵੀ ਆਦੇ ਨੇ ਇਹ ਨੀ ਕਹਾਂਗੇ ਕਿ ਨਹੀਂ ਆਦੇ ਕਦੀ ਕਦੀ। ਪਿੱਛੇ ਆਉਂਦੇ ਨੇ ਕਦੀ ਕਦੀ ਥੋੜ੍ਹਾ ਹੋ ਜਾਂਦਾ ਐ ਪਰ ਇਹ ਕਿ ਮੈਂ ਅਧਿਕਤਾ ਜਿਸ ਚ ਕੀ ਕਹਿੰਦੇ ਜੋ ਕਲੋਥਸ ਵੈਰਾ ਹੁਂਦੇ ਨਾ ਕੱਪੜੇ ਵਗੈਰਾ ਮੈਂ ਅਧਿਕਤਰ ਉਹਨਾਂ ਨੂੰ ਐ ਮ ਕੀ ਕਹਿੰਦੇ ਐਮਾਜ਼ੋਨ ਹੋ ਗਏ, ਮਿੰਤਰਾ ਹੋ ਗਏ ਜਾਂ ਫਲਿਪਕਾਰਟ ਹੋ ਗਏ।
ਅੱਛਾ ਜੀ, ਅੱਛਾ ਹਾਂਜੀ, ਮੈਂ ਵੀ ਸੁਣਿਆ ਹੋਇਆ ਮਹਿੰਦਰਾ ਤੇ ਤਾਂ ਕੱਪੜੇ ਬਹੁਤ ਜ਼ਿਆਦਾ ਵਧੀਆ ਮਿਲ ਜਾਂਦੇ ਨੇ। ਜਿਵੇਂ ਐਹੀ ਹੋ ਗਿਆ ਨਾ ਟ੍ਰਡੀਸ਼ਨਲ ਵਗੈਰਾ ਹੋ ਗੇ ਟੋਪਸ ਵਗੈਰਾ ਹੋ ਗੇ ਕੁੜਤੀ ਵਗੈਰਾ, ਇਹ ਸਾਰਾ ਕੁਝ ਵਧੀਆ ਮਿਲ ਜਾਂਦਾ।
ਇਹ ਬੈਸਟ ਆਂਦਾ ਇਹਨਾਂ ਵਿੱਚ ਕੀ ਕਹਿੰਦੇ ਕੱਪੜੇ ਵਿੱਚ ਤੁਸੀਂ ਜੇ ਸੂਟ ਲੈ ਲਓ ਚਾਹੇ ਕੁਛ ਵੀ ਲੈ ਲਓ ਪਰ ਇਹ ਬੈਸਟ ਰਹਿੰਦਾ ਇਹਨਾਂ ਵਿੱਚ। ਮਿੰਤਰਾ ਵਿੱਚ ਚੱਲ ਜਾਓ ਜਾਂ ਫਲਿੱਪਕਾਰਟ ਚੱਲ ਜਾਓ ਤੁਸੀਂ, ਉਹ ਬੈਸਟ ਰਹਿੰਦਾ ਏ ਉਹ ਇਹ ਕਿ ਇਹ ਹੁੰਦਾ ਕਿ ਛੜਾ, ਐਕਸਪੈਂਸਿਵ ਪੈਂਦੇ ਨੇ ਕੱਪੜੇ ਜਿਸ ਸਰਾਓ ਦੇ ਵਿੱਚ ਪਰ ਇਹ ਕਿ ਵਧੀਆ ਰਹਿੰਦਾ ਏ।
ਹਾਂਜੀ-ਹਾਂਜੀ, ਬਟ ਮੈਂ ਇਹ ਤਾਂ ਸੁਣਿਆ ਸੀ ਕਿ ਹੁਣ ਫਲਿੱਪਕਾਰਟ ਤੇ ਤਾਂ ਸਬਜ਼ੀ ਵੀ ਮਿਲ ਜਾਂਦੀ ਏ ਹੈ ਨਾ ਨੌ ਮਿੰਟਾਂ ਚ। ਘਰੇ ਆ ਜਾਂਦੀ ਆ। ਹੈਲੋ। ਹੈਲੋ। ਆਵਾਜ਼ ਬੰਦ ਹੋ ਗਈ। ਹੈਲੋ।
ਹੈਲੋ।
ਹਾਂਜੀ-ਹਾਂਜੀ, ਆ ਰਹੀ ਮੇਰੀ ਆਵਾਜ਼?
ਤੁਹਾਡੀ ਆਵਾਜ਼ ਹੀ ਗਾਇਬ ਹੋ ਗਈ ਇਕਦਮ ਨਾਲ ਹੀ।
ਹਾਂਜੀ-ਹਾਂਜੀ, ਮੈਨੂੰ ਵੀ ਤੁਹਾਡੀ ਆਵਾਜ਼ ਨੀ ਆ ਰਹੀ ਸੀ ਗੀ ਜੀ।
ਹਾਂਜੀ-ਹਾਂਜੀ, ਨਹੀਂ ਮੈਂ ਤੇ ਮੈਨੂੰ ਬੈਸਟ ਓਈ ਰਹਿੰਦਾ ਐਕਸਪੈਸੀਬ ਜ਼ਰੂਰ ਰਹਿੰਦੇ ਨੇ ਪਰ ਇਹ ਕਿ ਵਧੀਆ ਰਹਿੰਦੇ ਨੇ ਕੱਪੜੇ ਇਹਨਾਂ ਵਿੱਚ ਲੋਟ ਪਰ ਇਹ ਹਾਂ ਬਾਕੀ ਇਹ ਹੁੰਦਾ ਜਿਸ ਤਰ੍ਹਾਂ ਓਵਰਸਾਈਜ਼ ਜਿਹੜੇ ਹੁੰਦੇ ਨੇ, ਜਿਹੜਾ ਉਹਨਾਂ ਨੂੰ ਪ੍ਰੋਬਲਮ ਹੁੰਦੀ ਏ, ਤੇ ਹੁੰਦਾ ਏ ਕਿ ਤੁਸੀਂ ਬਾਹਰ ਕੁਛ ਲੋਕ ਪ੍ਰੈਫਰ ਕਰਦੇ ਨੇ ਜ਼ਿਆਦਾ ਬੈਸਟ ਰਹਿੰਦਾ ਦਾ ਉਹਨਾਂ ਵਾਸਤੇ ਉਹ ਸੋਚਦੇ ਨੇ ਬਾਹਰੋਂ ਲੈ ਲਈਏ। ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਦੇਖ ਲਾਂਗੇ।
ਹਾਂਜੀ ਬਟ ਤੁਹਾਡੀ ਗੱਲ ਸਹੀ ਏ ਬਟ ਤੁਸੀਂ ਇਹ ਦੇਖਿਆ ਕਿ ਜੇ ਆਪਾਂ ਔਨਲਾਈਨ ਸ਼ੋਪਿੰਗ ਕਰਦੇ ਆ, ਤੇ ਪਹਿਲੀ ਗੱਲ ਤਾਂ ਜੋ ਆਪਣਾ ਟੈਮ ਬੱਚ ਜਾਂਦਾ ਬਾਹਰ ਜਾਣ ਦਾ ਰਾਈਟ, ਤੇ ਬੈਠੇ ਬਿਠਾਏ ਕੱਪੜਾ ਵੀ ਥੋੜ੍ਹਾ ਸਸਤਾ ਮਿਲ ਜਾਂਦਾ ਤੇ ਬੈਠੇ ਬਿਠਾਏ ਘਰੇ ਆ ਜਾਂਦਾ ਆਪਣੇ ਨੂੰ ਕਿਤੇ ਜਾਣ ਦੀ ਲੋੜ ਨਹੀ। ਹੁਣ ਦੇਖੋ ਆਪਾਂ ਸ਼ੋਪ ਤੇ ਜਾਣੇ ਆ ਸ਼ੋਪ ਵਾਲੇ ਇੰਨੀ ਵਰਾਇਟੀ ਨਹੀਂ ਦਿਖਾਉਂਦੇ ਆਪਣੇ ਨੂੰ। ਜਿੰਨੀ ਆਪਣੇ ਨੂੰ ਔਨਲਾਈਨ ਚ ਵਰਾਇਟੀ ਮਿਲ ਜਾਂਦੀ ਆ।
ਹਾਂਜੀ, ਨਹੀਂ ਉਹ ਤਾਂ ਹੈ ਪਰ ਘਰ ਬੈਠੇ-ਬੈਠੇ ਬੰਦਾ ਬਸ ਇਹ ਕਿ ਟਾਈਮ ਦੀ ਬੱਚਤ ਵੀ ਹੋ ਜਾਂਦੀ ਏ। ਥੋੜਾ ਆਪਣਾ ਇਹ ਹੁੰਦਾ ਕੀ, ਬਹੁਤ ਹੀ ਚੀਜ਼ਾਂ ਤੇ ਫ਼ਰਕ ਪੈਂਦਾ ਔਨਲਾਈਨ ਸ਼ੋਪਿੰਗ ਕਰਨ ਨਾਲ ਤੇ, ਪਰ ਜਾ ਕੇ ਵੀ, ਹਾਂ। ਬਾਕੀ ਜਾ ਕੇ ਵੀ ਥੋੜਾ ਪ੍ਰੋਫਿਟ ਹੀ ਹੁੰਦਾ ਏ ਕਿ ਇਹ ਆਪਣੇ ਹਿਸਾਬ ਨਾਲ ਬੰਦਾ ਜਿਸ ਤਰ੍ਹਾਂ ਕਿ ਉਹ ਬਾਹਰੋਂ ਜਾ ਕੇ ਲੈਂਦਾ ਏ ਕੱਪੜੇ ਉਹਨਾਂ ਨੂੰ ਦਿੱਕਤ ਨਈ ਆਉਂਦੀ ਏ ਉਹਨੇ ਦਸ
ਹਾਂਜੀ-ਹਾਂਜੀ ਸਹੀ ਕਿਹਾ, ਵੈਸੇ ਦੇਖੋ ਹੁਣ ਮੇਰਾ ਨਾ ਦੋ ਦਿਨ ਪਹਿਲੇ ਬਰਡੇ ਸੀ ਤੇ ਨਾ ਮੈਂ ਨਾ ਔਨਲਾਈਨ ਸ਼ੂ, ਅ ਸ਼ੂ ਮੰਗਵਾਏ ਸੀ, ਨਾ ਸੱਤ ਹਜਾਰ ਦੇ ਮੇਨੂੰ ਕੁੱਛ ਪੈ ਗਏ ਸੀ, ਪੂਮਾ ਦੇ। ਤੇ ਮਤਲਬ ਸ਼ੂਜ ਮੈਂ ਜਿੱਦਾਂ ਮੰਗਇਆ ਮੈਨੂੰ ਉਦਾਂ ਮਿਲ ਗਏ ਬਟ ਜੋ ਅੰਦਰ, ਅੰਦਰ ਦਾ ਮਤਲਬ ਕੱਪੜਾ ਸੀ ਨਾ ਉਹ ਮੈਨੂੰ ਕੁਛ ਠੀਕ, ਅੱਚਾ ਨੀ ਮਿਲਿਆ ਤੇ ਉੱਤੇ ਦਿਖਾਇਆ ਹੋਇਆ ਸੀ, ਇੱਕ ਤਾਂ ਮੈਂ ਬ੍ਰਾਂਡਡ ਸ਼ੂਜ ਲਏ ਨੇ ਪਹਿਲੀ ਗੱਲ ਪੂਮਾ ਦੇ। ਮੈਂ ਛੇ ਹਜ਼ਾਰ ਉਹਨਾ ਨੂੰ ਪੇ ਵੀ ਕੀਤੇ ਨੇ, ਹਨਾ ਛੇ ਸੱਤ ਹਜ਼ਾਰ ਜਿੰਨੇ ਦੇ ਸ਼ੂਜ ਸੀ। ਨਹੀਂ -ਨਹੀਂ। ਅਮਾਜ਼ੋਨ ਤੋਂ ਕੀਤੇ ਸੀ, ਬਟ ਉਹਨਾਂ ਨੇ ਮੈਨੂੰ। ਮ ਮਤਲਬ ਪੂਮਾ ਦੀ ਫਸਟ ਕੋਪੀ ਭੇਜੀ। ਓਰੀਜਨਲ ਪੂਮਾ ਨੀ ਭੇਜੇ।
ਓਕੇ।
ਹਾਂਜੀ, ਇਸ ਕਰਕੇ ਨਾ ਮਤਲਬ। ਐਮਾਜ਼ੋਨ ਕੀ, ਫਲਿਪਕਾਰਟ ਕੀ ਹੁਣ ਸਭ ਇੱਕ ਹੀ ਹੋਇਆ ਪਿਆ। ਚਾਹੇ ਮੇਸ਼ੋ, ਮੇਸ਼ੋ ਵਗੈਰਾ ਫੜ ਲਓ।
ਹਾਂਜੀ -ਹਾਂਜੀ।
ਹਾਂਜੀ ਫੇਰ ਮੈਂ ਇੱਕ ਟੈਮ ਸਾਵਨਾ ਤੋਂ ਵੀ ਮਤਲਬ ਸ਼ੂਜ ਮੰਗਵਾਏ ਸੀ ਬਟ ਜਿੱਦਾਂ ਦੇ ਮੈਨ ਸ਼ੂਜ ਦਿਖਾਏ ਸੱਸ ਤੇ ਪਏ, ਤਿੰਨ -ਚਾਰ ਸੌ ਰੁਪਏ ਦੇ। ਬਟ ਸ਼ੂਜ ਦੀ ਕੁਆਲਿਟੀ ਵਧੀਆ ਮਿਲ ਗਈ ਸੀ। ਸਸਤੇ 'ਚ ਵਧੀਆ ਮਿਲ ਗਿਆ ਸੀ, ਐਦਾਂ ਦਾ।
ਉਹ ਤਾਂ ਹੈਗਾ, ਪਰ ਇਹ ਮੈਂ ਦੱਸਦੇ ਨੀ ਕਦੀ- ਕਦੀ ਉਹ ਹੁੰਦਾ ਕਦੀ -ਕਦੀ ਕਿਸੇ ਪ੍ਰੋਡਕਟ। ਕਦੀ ਐਮਾਜ਼ੋਨ ਤੋਂ ਵਧੀਆ ਮਿਲ ਜਾਂਦਾ, ਕਦੀ ਮੀਸ਼ੋ ਤੋਂ ਵਧੀਆ ਮਿਲ ਜਾਂਦਾ ਏ। ਕਦੀ ਫਲਿੱਪਕਾਰਟ ਤੋਂ ਵਧੀਆ ਮਿਲ ਜਾਂਦਾ ਐ ਅਬ ਹੋ ਜਾਂਦਾ ਹੈ ਯਾਰ, ਕੀ ਕੀਤਾ ਜਾਏ, ਹੁਣ ਬੰਦਾ ਫੇਰ ਕੀ ਕਰੇ, ਜਾਂ ਤੋ ਰਿਟ ਰਿਟਨ ਕਰਾ ਦਿੰਦੇ, ਐਕਸਚੇਂਜ ਤੇ ਫੇਰ ਪਾਉਂਦਾ ਦੁਬਾਰਾ ਤੋਂ ਜਾਂ ਤੇ
ਹਾਂਜੀ -ਹਾਂਜੀ ਸਹੀ ਕਿਹਾ, ਨਾਲੇ ਨਾ ਮੈਂ ਇਹ ਗੱਲ ਨੋਟਿਸ ਕੀਤੀ ਹੋਈ ਆ ਮੀਸ਼ੋ ਤੇ। ਕਿ ਜੇ ਆਪਾਂ ਮੇਸ਼ੋ ਤੇ ਜੇ ਕੁਛ ਔਡਰ ਕਰਦੇ ਹਾਂ ਨਾ ਤਾਂ ਨੋਰਮਲੀਅ ਓਡਰ ਨੀ ਕਰਨਾ ਚਾਹੀਦਾ। ਉੱਥੇ ਨਾ ਇੱਕ ਥੱਲੇ ਮੋਲ ਦਾ ਉਪਸ਼ਨ ਆਂਦਾ ਵਾ।
ਹਾਂਜੀ ਗੋਲ, ਗੋਲਡ ਮੈਂਬਰਸ਼ਿਪ ਗੋਲਡ ਵਿੱਚ ਜੇੜਾ ਹੁੰਦੀ ਏ।
ਹਾਂ ਹਾਂਜੀ -ਹਾਂਜੀ, ਹਾਂਜੀ -ਹਾਂਜੀ ਫੇਰ ਉਹ ਤੇ ਨਾ ਮਤਲਬ ਵਧੀਆ ਕੁਆਲਿਟੀ ਵੀ ਮਿਲ ਜਾਂਦੀ ਆ
ਉਹ ਸਹੀ ਕਹਿ ਰਹੇ ਹੋ ਤੁਸੀਂ ਐ।
ਹਾਂਜੀ, ਮਤਲਬ ਇਹਦੇ ਨਾਲ ਤਾਂ ਵਧੀਆ ਹੀ ਮਿਲ ਜਾਂਦੀ ਐ, ਕੁਆਲਿਟੀ ਲੋ ਲੋ
ਹਾਂ ਨਹੀਂ -ਨਹੀਂ ਹਾਂ ਮੀਸ਼ੋ ਵਿੱਚ ਜੈਸੇ ਗੋਲਡ ਮੈਂਬਰਸ਼ਿਪ ਜਿਹੜਾ ਸ਼ੋਪਿੰਗ ਦਾ ਆਪਸ਼ਨ ਹੁੰਦਾ ਨਾ ਉਹਦੇ ਵਿੱਚ ਐਸੇ ਵਰਾਇਟੀ ਵਧੀਆ ਹੁੰਦੀ ਏ, ਉਹਦੇ ਜੋ ਚੀਜ਼ ਸਾਨੂੰ ਦਿਖ। ਦਿਖਾਣਗੇ, ਉਹੀਓ ਚੀਜ਼ ਭੇਜਦੇ ਨੇ। ਪਰ ਤੁਸੀਂ ਐਦਾਂ ਨੋਰਮਲ ਤੁਸੀਂ ਕੁਛ ਵੇਖੋਗੇ, ਉਹਦੇ ਵਿੱਚ ਸਰਚ ਮਾਰ ਕੇ ਜਾਂ ਤੁਸੀਂ ਸਿੱਧਾ ਆਪਣੇ ਹਿਸਾਬ ਨਾਲ। ਕੁਛ ਪਸੰਦ ਆ ਰਹੀ ਹੈ ਦੇਖਣ ਦੇ ਜਿਸੇ ਓਨ ਕਰਦੇ ਸਾਰ, ਪਰ ਉਹ ਵਰਾਇਟੀ ਨਹੀਂ ਵਧੀਆ ਭੇਜਦੇ ਨੇ ਉੱਦਾਂ।
ਹਾਂਜੀ- ਹਾਂਜੀ ਸਹੀ ਕਿਹਾ ਹੈ, ਇਸ ਕਰਕੇ ਫੇਰ ਨਾ ਔਨਲਾਈਨ ਸ਼ੋਪਿੰਗ ਥੋੜ੍ਹੀ ਘੱਟ ਹੀ ਕਰਤੀ, ਜ਼ਿਆਦਾਤਰ ਫਿਰ ਮੈਨੂੰ ਮਹਿੰਦਰਾ ਤੇ ਕੱਪ ਕੱਪੜੇ ਵਗੈਰਾ ਵਧੀਆ ਮਿਲ ਜਾਂਦੇ ਆ। ਸ਼ੂਜ ਵਗੈਰਾ ਦਾ ਤਾਂ ਪਤਾ ਨੀ। ਬਟ ਮੈਂ ਚੱਪਲ ਇੱਕ ਹੁੰਦੀ ਹੈ ਨਾ, ਚੱਪਲਾਂ ਪਾਨੇ ਹਾਂ ਆਪਾਂ ਚੱਪਲ ਚੱਪਲ, ਸੈਂਡਲਸ ਵਗੈਰਾ ਹੋਗੇ, ਸਲੀਪਰਸ ਹੋ ਗਏ ਹਾਂਜੀ। ਤੇ ਉਹ ਨਾ ਮੈਂ ਫਲਿੱਪਕਾਰਟ ਤੋਂ ਮੰਗਵਾਏ ਸੀ। ਬ੍ਰੈਂਡ ਦੇ, ਬਾਮਾਸ ਦੇ, ਉਹ ਵਧੀਆ ਮਿਲਗੇ।
ਹਾਂਜੀ, ਨਹੀਂ ਸਹੀ ਐ, ਹੋਰ ਕੀ ਚਾਹੀਦਾ। ਕਦੀ- ਕਦੀ ਪ੍ਰੋਡਕਟ ਵਧ। ਕਦੀ- ਕਦੀ ਪ੍ਰੋਡਕਟ ਵਧੀਆ ਆਉਂਦੇ ਨੇ। ਹਰ ਐਪ ਤੇ ਜ਼ਰੂਰੀ ਨੀ ਕਹਾਂਗੇ ਕਿ ਨਹੀਂ ਆਉਂਦੇ। ਪਰ ਐਹ ਕਿ ਮੈਨੂੰ ਤਾਂ ਜਿਸ ਬੈਸਟ ਔਨਲਾਈਨ ਹੀ ਲੱਗਦਾ ਐ। ਕਿਉਂਕਿ ਰੀਜ਼ਨ ਹੈ ਨਾ ਕਿ ਘਰੋਂ ਜੈਸੇ ਨਿਕਲਣ ਦਾ ਟੈਮ। ਤੇ ਮਿਲਦਾ ਨੀ ਹੈ, ਇਕੱਲੇ ਬੰਦੇ ਵਾਸਤੇ ਦਿਕ ਦਿੱਕਤ ਹੋ ਜਾਂਦੀ ਹੈ ਥੋੜਾ ਜਿਹਾ, ਛੋਟੇ ਬੱਚਿਆਂ ਨਾਲ ਵੀ ਜਦ ਪ੍ਰੋਬਲਮ ਹੋ ਜਾਂਦੀ। ਇਹ ਕਿ ਮੈਂ, ਮੈਨੂੰ ਪਰੈਫਰ। ਫਿਰ ਇਹੀਓ ਲੱਗਦਾ ਕਿ ਔਨਲਾਈਨ ਮੰਗਵਾ ਲੋ। ਫੇਰ ਟਾਈਮ ਦੀ ਬੱਚਤ ਵੀ ਹੋ ਜਾਂਦੀ ਏ, ਤੇ ਬਾਹਰ ਜਾਣ ਦਾ ਮਤਲਬ। ਤੁਸੀਂ ਦੇਖ ਹੀ ਰਹੇ ਹੋ, ਬਰਸਾਤਾਂ ਨਾਲ ਚੱਲ ਰਹੀਆਂ ਨੇ।
ਹਾਂਜੀ -ਹਾਂਜੀ ਬਰਸਾਤਾਂ ਕਰਕੇ ਜਾ ਵੀ ਨਹੀ ਹੋ ਰਿਹਾ ਵਾ ਬਾਹਰ ਤਾਂ, ਨਾਲੇ ਮੌਸਮ ਮੌਸਮ ਐਨਾ ਖ਼ਰਾਬ ਹੋ ਗਿਆ ਕਦੇ ਧੁੱਪ ਤੇ ਕਦੇ ਮੀਂਹ, ਉਹਦੇ ਕਰਕੇ ਬੱਚੇ ਵੀ ਬਿਮਾਰ ਪਈ ਜਾਂਦੇ ਨੇ
ਹਾਂਜੀ ਹਮ ਔਰ ਤੁਆਨੂੰ ਕੀ ਅਸੀ ਕੱਪੜਿਆਂ ਤੇ ਜ਼ਿਆਦਾ ਸ ਅੱਛਾ ਕੀ ਲੱਗਦਾ ਅੱਜ-ਕੱਲ ਫਰਸ਼ੀ ਸਲਵਾਰ ਚੱਲੀ ਟਰਾਈ ਕੀਤੀ ਤੁਸੀਂ?
ਹਾਂਜੀ-ਹਾਂਜੀ ਹਲੇ ਨਾ ਮਤਲਬ ਕੱਪੜਾ ਮੈਂ ਮੰਗਵਾਇਆ ਐ ਬਟ ਹਲੇ ਤੱਕ ਨਾ ਜਿੰਨਾ ਤੋਂ ਸਵਾਦੇ ਆ ਉਹ ਬਾਹਰ ਨੇ ਮਤਲਬ ਬਾਹਰ ਗਏ ਹੋਏ ਨੇ ਕੁੜੀ ਕੋਲ ਆਪਦੀ ਤੇ ਹਾਲੇ ਤੱਕ ਮਤਲਬ, ਟਰਾਈ ਨੀ ਕੀਤਾ ਕਰੂੰਗੀ ਕੋਈ ਨਾ। ਮੈਂ ਵੀ ਸੁਣਿਆ ਫਰਸ਼ੀ ਸਲਵਾਰ ਬਾਰੇ ਤਾਂ ਬੋਤ
ਹੂੰ ਹੂੰ।
ਹਾਂਜੀ
ਹੂੰ ਔਰ ਦੱਸਿਆ ਸੀਗਾ ਮਾਰਕੀਟ ਤੇ ਤੁਸੀਂ ਕਿੱਧਰ ਰਹਿੰਦੇ ਹੋ ਓਦਾਂ?
ਅਸੀਂ ਪੰਜਾਬ 'ਚ ਰਹਿਣੇ ਆ ਜੀ ਪ੍ਰੋਪਰ
ਅੱਛਾ, ਓਕੇ-ਓਕੇ ਕੇ, ਨੀ ਅੰਮ੍ਰਿਤਸਰ ਤਾ ਵੈਰਾਇਟੀ ਬੋਤ ਵਧੀਆ-ਵਧੀਆ ਹ ਹੈਗੀਆ ਇੱਥੇ ਕੱਪੜਿਆਂ ਦੀ ਤੇ
ਅੰਮ੍ਰਿਤਸਰ ਹੋ ਗਿਆ ਲੁਧਿਆਣਾ ਹੋ ਗਿਆ ਬੋਤ ਵਧੀਆ ਮਿਲ ਜਾਂਦੇ ਨੇ।
ਹੂੰ ਹੂੰ।
ਜਿਵੇਂ ਤੁਹਾਨੂੰ ਪਤਾ ਹੋਣਾ ਫੁਲਕਾਰੀ ਚੁੰਨੀ ਬੋਤ ਵਧ
ਬੋਤ ਸਹੀ ਕਹਿ ਰਹੇ ਹੋ ਇੱਕਦਮ ਰਾਈਟ ਇਕ ਦਮ ਜੈਸੇ ਤੇ ਵਰਾਇਟੀ ਬਹੁਤ ਵਧੀਆ-ਵਧੀਆ ਮਿਲ ਜਾਂਦੀਆਂ ਨੇ, ਔਰ ਇਹ ਕੀ ਮੈਂ ਦੇਖਿਆ ਨਾ ਅੰਮ੍ਰਿਤਸਰ ਤੇ ਵਰਾਇਟੀ ਦੀ ਬਸ ਪਤਾ ਈ ਹੈਗੀ ਐ ਇੱਕਦਮ ਸੋਲਡ ਵਰਾਇਟੀ ਇੱਕ ਤੋਂ ਇੱਕ ਅੰਮ੍ਰਿਤਸਰ ਵਿੱਚ ਤੇ
ਇੱਕ ਤੋ ਇੱਕ ਵਰਾਇਟੀ ਮਿਲ ਜਾਂਦੀ ਐ। ਅੰਮ੍ਰਿਤਸਰ ਚ ਤਾਂ
ਹਾਂਜੀ ਇਹ ਕੀ ਜੈਸੇ ਪ੍ਰਾਈਜ਼ ਦੇ ਅਕੋਰਡਿੰਗ ਬੀ ਬੈਸਟ ਐ ਔਰ ਉਪਰ ਇਹ ਕਿ ਵਰਾਇਟੀ ਵੀ ਬਹੁਤ ਮੈਂ ਦੇਖਦੀ ਨਾ ਅਸੀਂ ਗਏ ਸੀ ਹੁਣ ਉੱਥੇ ਗਏ ਸੀ ਨਾ ਅੰਮ੍ਰਿਤਸਰ ਆਏ ਸੀ। ਮੱਥਾ ਟੇਕਣ, ਹਾਂ ਆਏ ਸੀ ਤੁਸੀਂ ਦੇਖਿਆ ਸੀ ਬਹੁਤ ਵਰਾਇਟੀ ਹੈਗੀ ਏ ਅੰਮ੍ਰਿਤਸਰ ਦੇ
ਹਾਂਜੀ ਹਾਂਜੀ ਉੱਥੇ ਤਾਂ ਬਹੁਤ ਸਾਰੀ ਵਰਾਇਟੀ ਮਿਲ ਜਾਂਦੀ ਆ।
ਨੋਨਟਸ ਸਹੀ ਐ।
ਹਾਂਜੀ, ਹੋਰ ਸੁਣਾਓ ਤੁਹਾਨੂੰ ਟ੍ਰਡੀਸ਼ਨਲ ਪਸੰਦ ਆ ਯਾ ਥੋੜਾ ਮਤਲਬ ਲੋਕ ਪਾਰਟੀ ਵੇਅਰ ਪਸੰਦ ਆ ਮਤਲਬ ਵੇਅਰ ਕਰਨਾ
ਮੈਨੂੰ ਦੋਨੋ ਤਰੀਕੇ ਦੀ ਦੱਸਾਂ ਨਾ, ਮੈਨੂੰ ਸਹੀ ਦੱਸਾਂ ਮੈਨੂੰ ਦੋਨੋ ਪਸੰਦ ਐ। ਜੋ ਮੈ ਰੀਜ਼ਨ ਇਹ ਐ ਦੇਖੋ ਮੇਰਾ ਕਹਿੰਦਾ ਜਿਸ ਪਾਰਟੀ ਵੇਅਰ ਵੀ ਪਸੰਦ ਏ, ਟ੍ਰਡੀਸ਼ਨਲ ਵੀ ਪਸੰਦ ਜਿੱਦਾਂ ਦਾ ਜਿੱਦਾਂ ਦਾ ਮਾਹੌਲ ਹੋਏ ਜ ਤੇ ਜਿਸ ਹਿਸਾਬ ਨਾਲ ਕੱਪੜੇ ਪਾਣੇ ਆ ਬੈਸਟ ਹੋਣ।
ਹਾਂਜੀ ਹਾਂਜੀ ਸਹੀ ਕਿਹਾ ਹੁਣ ਜਿਵੇਂ ਮਤਲਬ ਆਪਾਂ ਬੀਚਿਸ ਵਗੈਰਾ ਘੁੰਮਣ ਤੇਗੇ ਉੱਥੇ ਤਾਂ ਚੱਲ ਪਾਰਟੀ ਵੇਅਰ ਸ਼ੋਰਟਸ ਕੱ ਕੱਪੜੇ ਹੀ ਠੀਕ ਲੱਗਦੇ ਆ ਹਨਾ। ਬਟ ਕੋਈ ਵਿਆਹ ਸ਼ਾਦੀ ਵਗੈਰਾ ਹੋਈ ਗੁਰ ਗੁਰਦੁਆਰੇ ਗਏ ਤਾਂ ਉੱਥੇ ਫਿਰ ਕਪ ਮਤਲਬ ਸੂਟ ਹੀ ਪਾਉਣੇ ਪੈਂਦੇ ਆ ਟ੍ਰੈਡੀਸ਼ਨਲ।
ਬਸ ਹਾਂਜੀ। ਇਹ ਕਿ ਆਪਣੇ ਉਸ ਹਿਸਾਬ ਨਾਲ ਈ ਚੱਲਦੇ ਹਾਂ ਜਿਸ ਹਿਸਾਬ ਨਾਲ ਮਾਹੌਲ
ਹਾਂਜੀ ਹਾਂਜੀ ਸਹੀ ਕਿਹਾ ਚੱਲਣਾ ਵੀ ਚਾਈਦਾ ਜੀ ਮਾਹੌਲ ਦੇ ਨਾਲ
ਹਮ ਇਹ ਕਿ ਆਪਣੇ ਜੱਸੋ ਆਪਣੇ ਆਪ ਨੂੰ ਵੀ ਦੇਖਣਾ ਚਾਈਦਾ ਕਿ ਕੰਫਰਟੇਬਲ ਲੱਗੇ ਸਾਹਮਣੇ ਕੱਪੜੇ ਪਾਏ ਹੋਏ ਹੁਣ ਵੀ ਆਪਣੇ ਆਪ ਨੂੰ ਇਹ ਨਾ ਕਿ ਕੁਛ ਵੀ ਪਾਲੋ ਚਲੇ ਜਾਓ ਜਿੱਥੇ ਮਰਜ਼ੀ ਉੱਠ ਕੇ ਫਿਰ ਬਾਅਦ ਥੋੜ੍ਹਾ ਅਜੀਬ ਜਿਹਾ ਲੱਗੇ ਆਪਣੇ ਆਪ ਨੂੰ ਅੰਨ ਕੰਫਿਰ ਅਨਕੰਫਰਟੇਬਲ ਲੱਗ
ਉਹ ਸਭ ਛੱਡੋ ਆਪਣੇ ਨੂੰ ਕੁਛ ਨੀ ਬਟ ਤੁਹਾਨੂੰ ਪਤਾ ਲੋਕਾਂ ਲੋਕ ਵੀ ਅੱਜ-ਕੱਲ ਕਿੰਨਾ ਨਾਮ ਰੱਖਦੇ ਹਨਾ। ਪਰ ਕੱਪੜੇ ਉਹ ਪਾਉ ਜਿਹੜੇ ਸੋਬੇ ਸੂਟ ਕਰਦੇ ਨੇ ਆਪਨੇ ਤੇ ਐ ਨੀ ਕੀ ਬਸ ਫਸਾ ਲੋ।
ਅਰੇ ਮੈਂ ਦੇਖਦੀ ਆਂ ਕਈ-ਕਈ ਹੁੰਦੀਆਂ ਨੇ ਕੁੜੀਆਂ ਪਾ ਲੈਂਦੀਆਂ ਨੇ ਜੈਸੇ ਓਵਰ ਹੁੰਦੀਆਂ ਨੇ। ਵੇਖ ਤੋ ਪਾ ਲੇਆ ਚਲੋ ਫਿਟਿੰਗ-ਫਿਟਿੰਗ ਦੇ ਕੱਪੜੇ ਪਾ ਲਏ ਔਰ ਅਜੀਬ ਜਈ ਲੱਗਦਾ ਬੋਡੀ, ਏ ਹੁੰਦਾ ਕੇ ਜੇੜੇ ਥੋ ਹੈਲਦੀ-ਹੈਲਦੀ ਬੋਡੀ ਜੇੜੀ ਹੁੰਦੀ ਨਾ ਓਦੇ ਵਿੱਚ ਹਲਕੇ ਕੱਪ ਪਰ ਜਾਦਾ ਫਿਟਿੰਗ ਦੇ ਨਈਂ ਪਾਨੇ ਚਾਈਦੇ ਨੇ ਮੇਰੇ ਹਿਸਾਬ ਨਾਲ ਤੇ।
ਹਾਂਜੀ-ਹਾਂਜੀ ਸਈ ਕਿਆ ਜਿੰਨੇ ਲੂਜ ਕੱਪੜੇ ਪਾਓ ਓਨਾ ਵਦੀਆ ਲੱਗਦਾ ਫਿਰ ਲੁੱਕ ਵੀ ਵਦੀਆ ਦਿੰਦਾ ਹਨਾ।
ਹਾਂ ਏ ਚੀਜ਼ ਹੁਨ ਜਾਦਾ ਪਤਲਾ ਦੁਬਲੇ ਬੰਦੇ ਪਾ ਓ ਇਕਦਮ ਫਿਟਿੰਗ ਦੇ ਕੱਪੜੇ ਪਾ ਲਏ ਓ ਇੱਕਦਮ ਈ ਫਿਰ ਅਜੀਬ ਜਾ ਓ ਵੀ ਲੱਗਦਾ ਸਾਮਨੇ ਵਾਲਾ ਵੀ ਇਕਦਮ ਜੇ ਲੱਗੇ ਕਿੰਨਾ ਪਤਲਾ ਦੁੱਬਲਾ ਜਾ ਹੈਗਾ।
ਹਾਂਜੀ-ਹਾਂਜੀ ਸਈ ਕਿਆ ਚਲੋ ਮੈਨੂੰ ਨਾ ਮਤਲਬ ਕੌਲ ਵੀ ਆ ਰਿਆ ਤੇ ਰੋਟੀ ਸਬਜ਼ੀ ਵੀ ਬਨੌਨੀ ਐ, ਫਿਰ ਆਪਾਂ ਕਰਦੇ ਆਂ ਗੱਲ ਰਾਤ ਲੋ ਕੈ, ਹਾਂਜੀ-ਹਾਂਜੀ ਸਾਸੀ ਕਾਲ।